ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਮੈਡਮ ਹੋਰ ਕਿਵੇਂ ਹੋ ਹਾਂਜੀ ਹਾਂ ਮੈਂ ਵੀ ਠੀਕ ਹਾਂ ਹੋਰ ਕੀ ਕਰਦੇ
ਬਣਾਉਂਦੇ ਸੀਗੇ
ਅੱਛਾ ਅੱਛਾ ਚਲੋ ਵਧੀਆ ਹੋਰ ਸਵੇਰੇ ਕੀ ਖਾਧਾ ਫੇਰ
ਬੱਚਿਆਂ ਨੇ ਆਲੂ ਵਾਲੇ ਪਰੌਂਠੇ ਬਣਾਤੇ ਸੀ ਜੀ
ਅੱਛਾ ਹਾਂ ਇਹੀ ਆ ਹੁਣ ਗਰਮੀ ਚ ਤਾਂ
ਮੱਖਣ ਨਾਲ ਜੀ ਗਰਮੀਆਂ ਖਾਨ ਨੂੰ ਵੀ ਦਿਲ ਨੀ ਕਰਦੇ
ਠੀਕ ਹਾਂ ਹਾਂ ਇਹ ਤਾਂ ਹੈ
ਹਾਂਜੀ ਹਾਂ ਹਾਂ
ਕੀ ਬਣਾਵੇ ਨਹੀ ਮੱਖਣ ਘਰ ਦਾ ਬਣਾਉਣੇ ਆ ਕੌਣ ਅਹ ਮੱਖਣ ਘਰ ਦਾ ਬਣਾਉਣੇ ਆ ਹਾਂਜੀ ਹਾਂਜੀ ਹਾਂਜੀ ਆਪਣਾ ਘਰ ਦਾ ਦੁੱਧ ਘਰ ਦਾ ਹੀ ਹੁੰਦਾ ਆਪਣੀ ਦੁੱਧ
ਠੀਕ ਹੈ ਠੀਕ ਹੈ ਅੱਛਾ ਅੱਛਾ ਚਲੋ ਵਧੀਆ ਫਿਰ ਤਾਂ ਫਿਰ ਤਾਂ ਹਾਂ ਹਾਂ ਸਹੀ ਗੱਲ ਹੈ ਫ਼ੇਰ ਲੱਸੀ ਵੀ ਬਣ ਜਾਂਦੀ ਆ ਫ਼ੇਰ
ਹਾਂਜੀ ਹਾਂਜੀ ਨਾਲੇ ਹ ਹਾਂਜੀ ਹਾਂਜੀ ਮਲਾਈ ਲੱਸੀ ਨਾਲੇ ਨਾਲ ਦੁੱਧ ਦਹੀਂ ਹੋੋ ਜਾਂਦਾ ਨਾਲੇ ਬੱਚੇ ਮੱਖਣ ਖਾ ਲੈਂਦੇ ਨਾਲ ਲੱਸੀ
ਹਾਂਜੀ ਹਾਂ ਸਹੀ ਗੱਲ ਆ ਗਰਮੀ ਚ ਤਾਂ ਨਾਲ ਲੱਸੀ ਹੀ ਪੀਤੀ ਜਾਂਦੀ
ਹਾਂਜੀ ਹਾਂਜੀ ਹਾਂਜੀ ਲੱਸੀ ਵਧੀਆ ਵਧੀਆ ਜੀ
ਹਮ ਹਮ ਸਹੀ ਗੱਲ ਆ ਹਾਂ ਨਾਲੇ ਹੁਣ ਵੀ ਠੰ ਠੰਡੀ ਚਲੋ ਵਧੀਆ ਵਾ ਨਾਲੇ ਰੋਟੀ ਵੀ ਵਧੀਆ ਗਰਮੀ ਚ ਲੰਘ ਜਾਂਦੀ
ਹਾਂਜੀ ਹਾਂ ਲੱਸੀ ਨਾਲ ਵਧੀਆ ਰਹਿੰਦੀ
ਹਾਂ ਹਾਂ ਤੇ ਵਧੀਆ ਲੱਗਦੀ ਹੈ। ਨਾਲ ਲੱਸੀ ਮਲਾਈ ਹੀ ਵਗੈਰਾ ਵੀ ਫੇਰ ਤੁਸੀਂ ਰੇ ਰਿੜਕਦੇ ਹੋ?
ਹਾਂਜੀ ਮਲਾਈ ਜਿਵੇਂ ਦੋ ਤਿੰਨ ਦਿਨ ਦੱਤੇ ਲਾ ਲਈਦੀ ਆ ਜੀ ਫਿਰ ਕੁੱਝ ਦਿਨ ਇਕੱਠੀ ਫਿਰ ਉਹਦੇ ਵਿੱਚ ਪਾ ਦੇਦੇ ਜਦੋਂ ਲੱਸੀ ਬਣਾਉਂਦੇ ਆ ਫੇਰ ਕਾਫੀ ਸਾਰਾ ਮੱਖਣ ਆ ਜਾਂਦਾ ਹਾਂਜੀ। ਫਿਰ ਗਰਮ ਕਰਕੇ ਦੇਸੀਗੇ ਉਹ ਤਿਆਰ ਕਰ ਲੈਂਦੇ ਆ ਘਰ ਦਾ ਮਤਲਬ ਕੁਛ ਕੰਮ ਹੋਵੇ ਖਾਣਾ ਹੋਵੇ
ਹਾਂ ਹਾਂ ਹਾਂ ਹ ਹ ਸਹੀ ਗੱਲ ਸਹੀ ਗੱਲ ਹੈ ਇਹ ਤਾਂ ਹੈ ਵਧੀਆ ਮਤਲਬ ਇਹ ਤਾਂ ਜਿਵੇਂ ਮੁੱਲ ਦੇ ਲਿਆਉਣ ਨਾਲੋਂ ਘਿਓ ਤਾਂ ਉਹ ਖ਼ਰਾਬ ਕਰਦੇ ਨੇ ਦੇਸੀ ਘਿਓ ਸਭ ਤੋਂ ਵਧੀਆ
ਕਿ ਤਾਂ ਹੁਣ ਦੇਖੋ ਹਾਂਜੀ ਆਪਾਂ ਦੇਖਦੇ ਹਾਂ ਖਰ ਕਿੱਦਾਂ ਦੇਖੋ ਬਣਾਉਂਦੇ ਆ ਬਹੁਤ ਗ਼ਲਤ ਚੀਜ਼ਾਂ ਪਾਉਂਦੇ ਆ ਘਿਓ ਵਿੱਚ ਨਕਲੀ ਘਿਓ ਤਿਆਰ ਕੀਤਾ ਜਾਂਦਾ ਫੇਰ ਬੱਚਿਆਂ ਨੂੰ ਉਹੀ ਆਪ ਨੂੰ- ਬਿਮਾਰੀਆਂ ਪੈਦਾ ਕਰਦਾ ਆ ਇਸ ਲਈ ਘਰ ਦੀ ਚੀਜ਼ ਬਣਾਓ ਖਾਓ ਸਾਫ਼ ਸੁਥਰੀ
ਸਹੀ ਗੱਲ ਆ, ਸਹੀ ਗੱਲ ਆ, ਇਹ ਸਾਫ਼ ਸੁਥਰੀ ਨਾਲੇ ਵਧੀਆ ਰਹਿੰਦੇ ਵੀ ਆ ਨਾਲੇ ਮਤਲਬ ਆਪਾਂ ਨੂੰ ਜਾ ਕੇਨੂੰ ਅਸਾਨ ਵੀ ਨੀ ਚਾਹੁੰਦੀ ਚਲੋ ਵਧੀਆ ਹਾਂ ਨੂੰ ਉਹ ਰਹਿੰਦਾ ਆ।
ਹਾਂਜੀ ਹਾਂਜੀ ਹਾਂਜੀ ਬਿਮਾਰੀਆਂ ਤੋਂ ਬਚੇ ਰਹਿੰਦੇ ਆ
ਹਾਂਜੀ ਹਾਂ ਹਾਂ ਸਹੀ ਗੱਲ ਹੈ ਵਧੀਆ ਮਲਾਈ ਗਰਮ ਕਰਕੇ ਨਾ ਜੇ ਦੁੱਧ ਵਧੀਆ ਹੋਵੇ ਤਾਂ ਮਲਾਈ ਵਧੀਆ ਨਿਕਲ ਜਾਂਦੀ ਹੈ ਜਿਵੇਂ ਮੱਝ ਦੇ ਦੁੱਧ ਤੋਂ ਮਲਾਈ ਵਧੀਆ ਨਿਕਲ ਜਾਂਦੀ ਐ।
ਦੁੱਧ ਦੁੱਧ ਹੁੰਦਾ ਜਮਈ ਬਹੁਤ ਵਧੀਆ ਆਉਦੀ ਜੀ
ਅੱਛਾ ਅੱਛਾ ਹਾਂਜੀ ਉਸ ਦੇ ਚ ਨੀ ਅਜੇ ਨੀ ਆਂਦੀ ਐ ਲੈਂਦੇ ਸੀ ਅਸੀਂ ਪਹਿਲਾਂ ਉਹਦੇ ਵਿਚੌ ਹਜੇ ਇੰਨੀ ਆਉਂਦੀ ਸੀ। ਸੀਗੀ ਹੁਣ ਮੱਝ ਦਾ ਅਸੀਂ ਵੀ ਲੈਣ ਲੱਗੇ ਹਾ ਹਾਂਜੀ ਹਾਂ ਹਾਂ ਹਾਂ ਵੈਸੇ ਤਾਂ ਹੁਣ ਡੰਗਰ ਲੋਕਾਂ ਨੇ ਬਹੁਤ
ਹੁਣ ਹਰ ਇੱਕ ਲੋਕ ਖੇਚਲ ਖੇਚਲ ਹੀ ਨਾ ਕਰ ਸਕਦੇ ਖੇਚਲ ਵੱਧ ਹੁੰਦੇ ਡੰਗਰਾਂ ਚ ਕਰਕੇ ਰਾਜੇ ਨੂੰ ਕੋਈ ਇਸ ਕਰਕੇ ਹਰੇਕ ਬੰਦਾ ਕਹਿੰਦਾ ਵੀ ਕਿੱਲੋ ਦੋ ਕਿੱਲੋ ਘਰ ਦੁੱਧ ਲੈ ਲੋੋ ਬਸ
ਹਾਂਜੀ ਹਾਂ ਸਹੀ ਗੱਲ ਹੈ।
ਡੰਗਰਾ ਬਿਨਾਂ ਕੁਛ ਬਣਦਾ ਨੀ ਹੈਗਾ।
ਹੂੰ ਸਹੀ ਗੱਲ ਆ ਹਾਂ ਹਾਂ ਇਹ ਤਾਂ ਹੈ ਜੇ ਕਿਸ ਸਭ ਨੇ ਵੇਖ ਤੇ ਫੇਰ ਦੱਸੋ ਕਿ
ਫਿਰ ਦੁੱਧ ਕਿੱਥੋਂ ਬਣੂਗਾ ਬਸ ਇਹੀ ਗੱਲ ਸੋਚਦੇ ਨੇ ਲੋਕ ਇਸ ਕਰਕੇ ਸਾਡੇ ਡੋ ਡਹਿ ਗ ਆ ਹਾਂਜੀ ਹਜੀ ਹਜੀ ਸਾਡੇ ਜਣੀ ਪਿੰਡ ਚ ਦੋ ਡਹਿ ਗ ਉਹ ਵੀ ਵਧੀਆ ਮੁੱਲ ਦੀ ਹੈ ਇੱਕ ਜੇ ਤੇ ਵਧੀਆ ਡਾਇਰੀ ਆ ਵੇਰਕਾ ਦੀ ਆ ਉੱਥੇ ਵੀ ਵਧੀਆ ਦੁੱਧ ਮਿਲਦਾ ਵਧੀਆ ਮੱਖਣ ਮਿਲਦਾ।
ਹਾਂ ਹਾਂ ਹਾਂਜੀ ਹਾਂ ਪਰ ਦੇਖਲੋ ਮਤਲਬ ਚਲੋ ਜਿੰਨੇ ਵੀ ਵਧੀਆ ਹੋਵੇ ਅਮੁੱਲ ਦੀ ਚਾਹੇ ਜਿਹੜੀ ਮਰਜ਼ੀ ਕੰਪਨੀ ਦੀ ਸੁਪਰ ਦੀ ਲਾ ਲੋਓ ਹਨਾ ਪਰ ਫੇਰ ਵੀ ਦੇਖਲੋ ਇਹਨਾਂ ਮਿਲਾਵਟ ਤਾਂ ਸਾਰੇ ਹੀ ਕਰਦੇ।
ਹਾਂਜੀ ਹਾਂ ਹੁਣ ਆਪਾਂ
ਕਿਹੜਾ ਅੱਖੀ ਦੇਖ ਕੇ ਆਦੇ ਆ।
ਕੀ ਕੁਛ ਪੈਦਾ
ਹਾਂ ਹਾਂ ਹਾਂ ਹਾਂ ਫਿਰ ਦੇਖ ਲੋ ਹਾਂ ਹਾਂ ਫੇਰ ਦੇਖ ਲੋ ਇਹਨਾਂ ਨੇ ਪੈਕਿੰਗ ਚ ਦੁੱਧ ਕਰਨਾ ਦੁੱਧ ਰੱਖਣਾ ਆ ਕਿੰਨੇ ਕਿੰਨੇ ਦਿਨ ਉਹ
ਕਿਨੇ ਉਹਦੇ ਵਿੱਚ ਕੈਮੀਕਲ ਪੈਂਦੇ ਆ ਕੈਮੀਕਲਾਂ ਕਰਕੇ ਇਹ ਦੁੱਧ ਬਚਦਾ ਆ ਪੰਤਾਲੀ ਪੰਤਾਲੀ ਦਿਨਾਂ ਦੀ ਡੇਟ ਹੁੰਦੀ ਇਹਨਾਂ ਦੀ ਤੇ ਉਹ ਦਿ ਦੀ ਡੇਟ ਹੁੰਦੀ ਹੈ ਪੈਕਟ ਦੀ ਤੇ ਉਹ ਤਾਂ ਹੀ ਬਚਦਾ ਜਿਦੇ ਚ ਕੁਛ ਲਾਉਦੇ ਉਹਦੇ ਚ ਕੈਮੀਕਲ ਪੈਂਦਾ ਇਹਦੇ ਵਿੱਚ
ਜੀ ਹਾਂ ਕੈਮੀਕਲ ਕਰਕੇ ਹੀ ਦੁੱਧ ਬਚਿਆ ਰਹਿੰਦਾ।
ਲੋਕ ਲੈ ਲੈਂਦੇ ਆ ਪਰ ਸਹੀ ਨੀ ਹੁੰਦਾ ਇਹ।
ਹਾਂ ਹਾਂ ਸਹੀ ਗੱਲ ਤਾਂ ਹੈ ਸਹੀ ਨੀ ਹੁੰਦਾ ਹੈਗਾ ਹੂੰ ਹੂੰ ਕਈ ਤਾਂ ਸੁੱਕੇ ਦੁੱਧ ਧਈ ਪਾ ਦਿੰਦੇ
ਹਾਂਜੀ ਸੁੱਕੇ ਦੁੱਧ ਦਾ ਡੱਬਾ ਲੋਕ ਪਰ ਅਸੀਂ ਕਦੇ ਨਹੀਂ ਵਰਤਿਆ ਸੁੱਕਾ ਦੁੱਧ। ਤੇ, ਕਈ ਲੋਕ ਕਹਿੰਦੇ ਮਹਿੰਗੇ ਰ ਨਾਲੋਂ ਫ ਸੁੁੱਕਾ ਪਾ ਲੈਂਦੇ ਘੋਲ ਪ ਚਾਹ ਵੀ ਬਣਾ ਲੈਂਦੇ ਆਂ, ਉਹਦੇ ਵੀ ਕਹਿੰਦੇ ਸੁਣਿਆ ਵੀ ਠੀਕ ਬਣਦੀ ਆ ਬਾਕੀ ਪਤਾ ਨੀ।
ਹਾਂ, ਹਾਂ, ਪਰ ਅਸੀਂ ਵੀ ਮਤਲਬ। ਇੱਕ ਦਿ ਬਾਹਾਰ ਬਣਾਈ ਸੀਗੀ ਸੁੱਕੇ ਦੁੱਧ ਦੀ ਪਰ, ਚਲੋ ਜੋ ਉਹ ਵਾਲਾ ਦੁੱਧ ਆ ਉਹਦੇ ਸਵਾਦ ਤਾਂ ਨਹੀਂ। ਆਉਂਦਾ ਹੈਗਾ ਉਹ ਓਦਾਂ ਹੀ ਕਾਲੀ- ਕਾਲੀ ਚਾਹ ਬਣਦੀ ਆ, ਉਹਦੀ ਦੁੱਧ ਵੀ ਪਤਲਾ ਜਿਹਾ ਹੁੰਦਾ ਆ। ਸਵਾਦ ਨਹੀ ਲੱਗਦਾ ਉਹ ਹੂੰ, ਹੂੰ ਤੇ, ਹਾਂਜੀ ਹਾਂ, ਹੋਰ ਸੁਣਾਓ?
ਹੋਰ ਸਭ ਵਧੀਆ ਜੇ ਮੌਸਮ ਠੀਕ ਆ। ਹੋਰ ਤੁਹਾਡੇ ਕਿੱਦਾਂ ਦਾ ਮੌਸਮ ਆ? ਸਾਡੇ ਤਾਂ ਥੋਡੀੇ ਬਦਲਵਾਈ ਵੀ ਅੱਜ ਹਵਾ ਵੀ, ਵਧੀਆ ਚੱਲਦੀ ਆ।
ਹਾਂਜੀ। ਹਾਂ, ਅੱਜ ਮਤਲਬ ਸਵੇਰੇ ਤਾਂ ਮੀਂਹ ਪੈਂਦਾ ਸੀਗਾ ਬਹੁਤ ਰਾਤ ਦਾ ਹੀ ਵੈਸੇ, ਮੌਸਮ ਤਾਂ ਉਹ ਵਧੀਆ ਹੋਇਆ ਪਿਆ ਆ। ਵੀ ਰਾਤ ਦੀ ਹਵਾ ਚੱਲਦੀ ਹੈ ਵਧੀਆ। ਵਧਆ, ਗਿਆਰਾਂ ਕੁ ਵਜੇ, ਦਸ ਕੁ ਵਜੇ। ਚੱਲਣ ਲੱਗੀ ਸੀ ਬਹੁਤ ਵਧੀਆ ਹਵਾ ਚੱਲਦੀ ਸੀ।
ਹਾਂਜੀ। ਹਾਂਜੀ।ਅਸੀਂ ਰਾਤ ਘੁੰਮਣ ਗਏ ਸਰਹੰਦ ਵੱਲ। ਤੇ, ਉੱਥੇ ਬਹੁਤ ਜਿਆਦਾ ਮੀਂਹ ਚੱਲਿਆ। ਵੱਖਰ ਚੱਲਦਾ ਸੀ, ਬਹੁਤ ਤੇਜ਼ ਹਨੇਰੀ ਸੀਗੀ।
ਠੀਕ ਹੈ।ਠੀਕ ਹੈ।ਤੁਸੀਂ ਮਤਲਬ ਕਿਤੇ ਰਿਸ਼ਤੇਦਾਰੀ
ਹਾਂ, ਹਾਂਜੀ -ਹਾਂਜੀ ਭੈਣ ਦੇ ਘਰੇ ਸੀਗੇ, ਆਪਣਾ ਉੱਥੇ ਦੇ ਘੁੰਮਣ ਬੱਚਿਆਂ ਨੂੰ ਲੈ ਕੇ।
ਓਕੇ।ਓਕੇ।ਅੱਛਾ-ਅੱਛਾ ਚਲੋ ਵਧੀਆ ਗੱਲ ਹਾਂ, ਇਹ ਤਾਂ ਹੈ, ਚਲੋ ਜਾਣਾ ਚਾਹੀਦਾ ਨਾ ਹਰੇਕ ਕਿਤੇ ਵੀ ਚਲੋ, ਜਦੋਂ
ਰਿਸ਼ਤੇਦਾਰ ਭੈਣ ਭਾਈ ਆ, ਬੁਲਾਉਂਦਾ ਫਿਰ ਜਾਣਾ ਪੈਂਦਾ ਅਗਲੇ ਦੇ।
ਹਾਂਜੀ। ਹਾਂ ਸਹੀ ਗੱਲ ਹੈ, ਹਾਂ- ਹਾਂ ਕੋਈ ਛੁੱਟੀਆਂ'ਚ ਵੀ ਜਾਂਦੇ‌। ਨੇ ਲੋਕ।
ਹਾਂ, ਛੁੱਟੀਆਂ- ਛੁੱਟੀਆਂ ਕਰਕੇ ਵੀ ਗਲ ਇਹ ਵੀ ਫਰਕ ਹੈ, ਬਹੁਤ ਜ਼ਿਆਦਾ। ਹੁਣ ਘੁੰਮਣ ਗਏ ਵੀ, ਬੱਚੇ ਸਾਡੇ ਗਏ ਵੇ ਸੀ ਵੀ, ਹਾਂਜੀ।ਉਹ ਬ੍ਰਿੰਦਾਵਨ ਤੋਂ ਅੱਜ ਆ ਪੰਜਵੇਂ -ਛੇਵੇਂ ਦਿਨ ਬੱ ਬੱਚੇ ਗਏ ਵਿੱਚ ਸਾਡੇ ਤੇ, ਉਹ ਅੱਜ ਆਏ ਆ ਹਾਂਜੀ ਠੀਕ -ਠਾਕ ਆ ਕੇ ਘਰ ਵਧੀਆ ਜੀ।
ਅੱਛਾ- ਅੱਛਾ ਫੇਰ, ਰਾਤ ਤੁਸੀਂ ਕਿੰਨੇ ਵਜੇ ਆਏ ਵਾਪਸ ਘਰ?
ਸਾਢੇ ਦਸ ਵੱਜ ਗਏ ਸੀ ਜੀ। ਕਰ ਆਏ ਵੈਸੇ ਤਾਂ ਪੰਦਰਾਂ ਵੀਹ ਮਿੰਟ ਦਾ ਰਾਹ ਰਾਤ ਨੂੰ ਟ੍ਰੈਫਿਕ ਵੀ ਘੱਟ ਹੁੰਦੀ ਆ ਨਾ ਹਾਂਜੀ । ਤੇ ਆਉਂਦੇ ਨੂੰ ਘਰੇ ਟੈਮ ਲੱਗਿਆ ਜਾਂਦੇ ਹੋਏ ਥੋੜੀ ਟ੍ਰੈਫਿਕ ਸੀਗੀ। ਆਉਂਦੇ ਵੀ ਘੱਟ ਸੀਗੀ ਤੇ ਸਾਨੂੰ ਦਸ ਪੰਦਰਾਂ ਮਿੰਟ ਤੇ ਹਾਂਜੀ ਹਾਂਜੀ
ਏ ਤਾਂ ਹੈ ਰਾਤ ਨੂੰ ਤਾਂ ਟ੍ਰੈਫਿਕ ਦਾ ਬਹੁਤ ਫ਼ਰਕ- ਹੁੰਦਾ ਆ ਰਾਤ ਨੂੰ ਇੱਕ ਸਵੇਰੇ ਸਾਜਰੇ ਬਹੁਤ ਜ਼ਾਦਾ ਘੱਟ ਟ੍ਰੈਫਿਕ ਹੁੰਦੀ ਆ ਵੀ ਬੰਦਾ ਰਾਮ ਨਾਲ ਚਲੋ ਲੰਘ ਸਕਦਾ। ਹੁੰਦਾ ਆ ਜਲਦੀ ਜਾਣਾ ਹੋਏ ਜਿਨੇ ।ਹਾਂਜੀ ਹਾਂ- ਰਾਤ ਨੂੰ- ਘੱਟ ਜਾਂਦੀਆਂ ਨੇ। ਕਿਉਂਕਿ ਸਾਰੇ ਕੰਮ-
ਹਾਂ ਬਸ- ਇਕ ਏ ਆ ਵੀ ਸੁੰਨਾ ਰਾਹ ਥੋੜਾ ਡਰ । ਡਰ ਲੱਗਦਾ ਹੁੰਦਾ। ਕਿ ਜਿਵੇਂ ਤੁਹਾਡੇ ਸਾਡੇ ਪਿੰਡ ਤੋਂ ਦੋ- ਕਿਲੋਮੀਟਰ ਰਾਹ ਥੋੜ੍ਹਾ ਸੁੰਨਾ ਆਗਾ ਉੱਥੇ ਸਾਨੂੰ ਥੋੜਾ ਡਰ ਲੱਗਦਾ ਸੀਗਾ ਪਰ ਫੇਰ ਵੀ ਠੀਕ ਠਾਕ ਘਰ ਆ ਗਏ ਸਿਗੇ।
ਅੱਛਾ -ਅੱਛਾ, ਫੇਰ ਡਰ ਲੱਗਦਾ ਸੀ। ਗੱਲ ਅੱਜ ਕੱਲ ਤਾਂ ਚੋਰੀਆਂ ।
ਹਾਂਜੀ ਵੀ ਐ ਹੁੰਦਾ ਕਿਤੇ ਰਸਤੇ 'ਚ ਕੋਈ ਨਸ਼ਾ ਨੁਸ਼ਾ ਕਰਨ ਵਾਲੇ ਬੱਚੇ ਬਹੁਤ- ਕਰਦੇ ਆਂ ਵੀ ਕਈ ਵਾਰ ਡਰ ਲੱਗਦਾ ਰਹਿੰਦਾ ਆ ਬਾਹਰੋਂ । ਆਣ ਜਾਣ ਵੇਲੇ ਘੇਰ ਲੈਂਦੇ ਆ, ਰੋਕ ਲੈਂਦੇ ਆ। ਫੇਰ ਚੀਜ਼ ਰੋਟੀ । ਕੁੱਟ ਲੈਂਦੇ ਆ ਬੰਦੇ ਨੂੰ। ਮੋਬੈਲ ਖੋਹ ਲੈਂਦੇ ਆ ਬਹੁਤ ਕੁੱਝ ਚੱਲਿਆ ਬ-
ਹਾਂ ਹਾਂ ਬਹੁਤ । ਕੁੱਛ ਕਰ ਦਿਨੇ ਆ। ਸਈ ਗੱਲ ਆ। ਸਈ ਐ ਐਵੇਂ ਤਾਂ ਚਲੋ ਡਰ ਈ ਲੱਗਦਾ। ਦਾ ਹਨਾ ਚਲੋ। ਹਾਂ- ਹਾਂਜੀ -ਹਾਂ ।ਕਿਉਕ ਅੱਜ ਕੱਲ੍ਹ ਆਪਾਂ ਦੇਖਦੇ ਈ ਆਂ ਖ਼ਬਰਾਂ ਦੇ।
ਹਾਂਜੀ ਬਹੁਤ ਹੋਰ ਥਾਂ ਦੇਖੋ ਕਿਵੇਂ ਘੜੀ' ਚ ਲੁੱਟ ਕੇ ਲੈ ਜਾਂਦੇ ਆ ਅੰਦਰ। ਸੁੱਤੇ ਹੁੰਦੇ ਤਾਂ ਬਾਰੋਂ ਤਾਂ ਸਾਰਾ ਘਰ ਲੁੱਟ ਕੇ ।
ਹਾਂ -ਹਾਂ ਬੰਦਾ ਤਾਂ ਆਪਣੀ ਗਲੀ 'ਚ ਗਲੀ 'ਚ ਸੇਫ ਨੀ ਗਾ। ਗਲੀ ਚ ਦੇਖਲੋ ਕਿੰਨੇ ਕਿਵੇਂ ਐ ਜ- ਪੱਟਾਂ ਮਾਰ ਕੇ ਲੈ ਜਾਂਦੇ ਨੇ।
ਹਾਂਜੀ- ਹਾਂਜੀ -ਹਾਂਜੀ।
ਹਾਂ ਹਾਂ ਸਾ ਹਾਂ ਸਾਡੇ ਵੀ ਗਲੀ ਚ ਹੋਇਆ ਵੀ ਹਾਂਜੀ ਹਾਂ ਉਹ ਮਤਲਬ ਵਾਲੀਆਂ ਖਿੱਚ ਕੇ ਲੈ ਗਏ ਤੇ ਉਹ ਮੁੜਕੇ ਹੀ ਨੀ ਲੱਭੇ ਉਹ ਕੰਪਲੇਂਟ ਵੀ ਅਗਲਾ ਕਰ ਦ ਹੁੰਦਾ ਪੁਲਿਸ ਕੁਛ ਨੀ ਕਰਦੀ
ਕਰਦੇ ਜ ਉਹ ਨਾਲ ਮਿਲੀ ਵੀ ਹੁੰਦੇ ਆ ਉਸ ਨਾਲੀ ਮਿਲੀ ਵੀ ਹੁੰਦੀ ਆ ਉਹਨਾ ਨੂੰ ਹੌਸਲਾ ਵਧਾਓ ਐਵੇਂ ਨੀ ਚੋਰੀ ਕਰ ਸਕ ਸਕਦਾ ਕੋਈ ਪਰ ਇਹਨਾਂ ਨੂੰ ਹੌਸਲਾ ਹੁੰਦਾ ਨਾਲ ਪੁਲਿਸ ਦੀ ਸਪੋਰਟ ਹੁੰਦੀ ਹੈ ਇਹਨਾਂ ਨੂੰ
ਹ ਹਾਂਜੀ ਹਾਂ ਪੈਸੇ ਪੁਲਿਸ ਖਾਈ ਜਾਂਦੀ ਹੈ ਫੇਿਰ ਇਹਨਾਂ ਨੂੰ ਕੁਛ ਨੀ ਕਹਿੰਦੇ
ਛੱਡੇ ਵੀ ਹੁੰਦੇ ਆ ਪੁਲਿਸ ਦੇ ਬੰਦੇ ਛੱਡੇ ਵੀ ਆ ਜੀ ਸਭ ਕਰੋ ਅਗਲਾ ਕਹਿੰਦਾ ਸੀ ਉਹਨਾਂ ਨੂੰ ਕੁਛ ਕਹਿੰਦੇ ਨੀ ਉਹ ਫੇਰ ਛੱਡ ਦਿੰਦੇ ਅਸੀ ਵੀ ਇਹੂੰ ਰੱਖਦੇ ਆਾਂ ਫੇਰ ਛੱਡ ਦਿੰਦੇ ਆ ਉਹ ਨੂੰ ਫੇਰ ਚੋਰੀਆਂ ਕਰੀ ਜਾਂਦੇ ਆ ਤੇ ਇੱਕ ਵਾਰ ਚੰਗੀ ਤਰ੍ਹਾਂ ਸ ਸਜ਼ਾ ਮਿਲੀ ਹੋਵੇ ਤਾਂ ਦੁਾਰੇ ਨੀ ਕਰਦਾ ਮੁੜ ਕੇ
ਦੁਵਾਰੇ ਨ ਕਰਦਾ ਗਾ ਹਾਂ ਉਹ ਮਾੜਾ ਜਿਹਾ ਨੂੰ ਲੈ ਕੇ ਜਾਂਦੇ ਨੇ ਜਾਂ ਫੇਿਰ ਉਹ ਪੈਸੇ ਪੂਸੇ ਦੇ ਕੇ ਫੇਰ ਛੱਡ ਦਿੰਦੇ ਨੇ ਇਹੋ ਜਿਹਾ ਨੂੰ
ਉਹੀ ਨਸ਼ਾ ਪੱਤਾ ਫੇਰ ਕਰਨ ਲੱਗ ਜਾਂਦਾ ਹੈ ਜੀ ਹੁਣ ਤਾਂ ਦੁਨੀਆਂ ਦਾ ਬਹੁਤ ਜਿਆਦਾ ਬੱਚਿਆਂ ਦਾ ਨਸ਼ਾ ਖ਼ਰਾਬ ਪੰਜਾਬ ਬਹੁਤ ਬੁਰਾ ਹਾਲ ਨਸ਼ੇ ਦਾ ਹੋ ਗਿਆ ਹਮ ਬੱਚੇ ਬਹੁਤ ਨਸ਼ਾ ਕਰਨ ਲੱਗ ਗਏ ਪੰਜਾਬ ਚ ਵੀ ਹਾਂਜੀ ਹਾਂਜੀ ਆਹ ਨਸ਼ਾ ਹੈ ਤਾਂ ਸਭ ਕਿਤੇ ਪਰ ਆਪਣੇ ਪੰਜਾਬ ਚ ਜਿਵੇਂ ਵਧੀਆ ਧ ਵਧੀਆ ਪੰਜਾਬ ਧਰਤੀ ਗੁਰੂਆਂ ਪੁਰਿਆਂ ਦੇ ਪਰ ਲੋਕ ਹੁਣ ਇਸ ਗੱਲ ਨੂੰ ਬੜਾ ਕੰਿਲ ਰਿਹਾ
ਹਾਂਜੀ ਹਾਂ ਸਮਝਦੇ ਨੀ ਬੱਚੇ
ਅੱਛਾ ਕਰਕੇ ਆਪਣੀ ਜ਼ਿੰਦਗੀ ਖ਼ਰਾਬ ਕਰ ਰਹੇ
ਹਾਂਜੀ ਹਾਂ ਇਹ ਤਾਂ ਹੈ ਚਲੋ ਹੋਰ ਰੋਟੀ ਬਣਾਉਣੀ ਹੋਣੀ ਤੁਸੀਂ ਵੀ
ਹਾਂਜੀ ਹਾਂਜੀ ਹੁਣ ਦੁਪਹਿਰਾ ਖਾਂਦੇ ਹੁੰਦੇ ਹ ਸਬਜ਼ੀ ਬਣੀ ਹੋਈ ਹੈ ਵੀ ਹੁਣ ਹਾਂ ਗੁੜੀ ਆਟ ਤਾਂ ਉਹ ਕਹਦੇ ਸੀ ਮੈਂ ਤਾਂ ਚਲੋ ਰੋਟੀ ਬਣਾਵਾਂਗੇ ਤੇ ਹੁਣ
ਹਾਂਜੀ ਹਾਂ ਚਲੋ ਵਧੀਆ ਕੁਛ ਗਰਮੀ ਨੇ
ਹਾਂਜੀ ਹਾਂਜੀ ਹੁਣ ਖਰਚ ਪੈ ਗਿਆ ਦਿਨਾਂ ਚ ਖਰਚ ਸ ਹੋਜ਼
ਹਾਂ ਹਾਂ ਫੇਰ ਭੁੱਖ ਲੱਗਦੀ ਹੈ ਖੰ ਖਾਣਾ ਪੈਂਦਾ ਆਪਾਂ ਨੂੰ
ਹਾਂਜੀ-ਹਾਂਜੀ।
ਹਾਂਜੀ ਹਾਂ ਹਾਂ ਇਹ ਤਾਂ ਹੈ ਨਹੀਂ- ਨਹੀਂ ਜੀ ਅਸੀਂ ਨਹੀਂ ਗਏ, ਹਾਂਜੀ ਹਾਂ ਚਲੋ ਠੀਕ ਆ, ਆਪਣਾ ਟਾਈਮ ਪੂਰਾ ਹੋ ਗਿਆ। ਸਤਿ ਸ਼੍ਰੀ ਅਕਾਲ ਮੈਡਮ।
ਸਤਿ ਸ੍ਰੀ ਅਕਾਲ ਜੀ।